ਹੂੰ।
ਹੈਲੋ?
ਹੈਲੋ?
ਹਾਂਜੀ ਸਤਿ ਸ੍ਰੀ ਅਕਾਲ ਜੀ।
ਕੀ ਕਰਦੇ ਸੀ?
ਸਭ ਬੜੀਆ ਜੀ ਚੰਗਾ।
ਚੰਗਾ। ਉਹ ਚੰਗਾ ਹੁੰਦਾ। ਜੀ। ਤੈਨੂੰ ਵੱਡਿਆ ਸੀ ਹੂੰ।
ਬੜੀਆ ਜੀ।
ਹੂੰ ਜੀ ਤੁਸੀਂ ਕੀ ਬਣਾਉਣੇ ਹੋ ਅੱਜਕਲ੍ਹ। ਤੁਸੀਂ ਦੱਸੋ ਤਿਉਹਾਰ ਵਗੈਰਾ? ਦਾ ਕੇਂਦਰ ਚੱਲਦੇ ਸੀ ਕੁਮਾਰੀ।
ਇੱਥੇ?
ਕਿਵੇ ਚੱਲਦੇ ਸੀ ਤਿਉਹਾਰ ਵਗੈਰਾ ਸੀ?
ਇੱਥੇ ਤਾਂ ਬੜੀਆ ਚੱਲ ਰਿਹੇ ਹੈ ਇੱਥੇ ਆਪ ਬਤਾਈਏ?
ਅੱਛਾ ਜੀ ਤੇ ਉਹ ਹਰ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਆ ਅਤੇ ਉਮਗ ਲਿਖ ਕੇ ਆਉਂਦੇ ਜੀ।
ਹਾਂਜੀ ਚੰਗਾ ਮੈਂ ਵੀ ਚੰਗਾ ਅੱਛਾ ਜੀ ਐਸੇ ਤਿਉਹਾਰ ਬਾਰੇ।
ਜੀ ਜੀ ਜੀ ਬਿਲਕੁਲ ਬਿਲਕੁਲ ਤਿਉਹਾਰ ਸਾਨੂੰ ਆਪਣੀ ਸੰਸਕ੍ਰਿਤੀ ਅਤੇ ਪਰੰਪਰਾ ਨਾਲ ਜੋੜ ਕੇ ਰੱਖ ਦਿੰਦੇ ਹੈ।
ਜੀ ਹਾਂਜੀ ਬਿਲਕੁਲ। ਬਿਲਕੁਲ ਇਸ ਮੌਕੇੇ ਤਿਉਹਾਰ ਪਰਿਵਾਰ ਸਦੱਸ ਇਕੱਠੇ ਹੋਦੇ ਹੈ।
ਅੱਛਾ ਜੀ ਅੱਛਾ ਜੀ ਤੁਹਾਡਾ ਮਨਪਸੰਦ ਤਿਉਹਾਰ ਕਿਹੜਾ ਹੈ।
ਇੱਥੇ ਮੈਂ ਵੀ। ਮੈਂਨੂੰ ਮੈਨੂੰ ਮਨਪਸੰਦ ਹੈ ਵੈਸਾਖੀ।
ਵੈਸਾਖੀ ਮੇਰਾ ਮਨਪਸੰਦ ਤਿਉਹਾਰ ਤਾਂ ਲੋਹੜੀ ਹੈ।
ਅੱਛਾ। ਨਹੀਂ ਹੁਣ ਵੈਸਾਖੀ ਇੱਥੇ ਬਹੁਤ ਪਸੰਦ।
ਅੱਛਾ ਜੀ ਲੋਹੜੀ ਤੁਹਾਨੂੰ ਕਿਉਂ ਪਸੰਦ ਹੈ ਤੈਨੂੰ ਕਿਉ ਪਸੰਦ ਆਈ ਲੋਹੜੀ?
ਬਸ ਪਤਾ ਨਹੀਂ ਅੱਛਾ ਇਤਨੀ ਅੱਛੀ ਨਹੀਂ ਲੱਗਦੀ?
ਪਤਾ ਮੈਨੂੰ ਕਿਉਂ ਪਸੰਦ ਹੈ ਜੀ?
ਤੈਨੂੰ ਪਤਾ ਹੈ?
ਕਿਉਂਕਿ ਇਸ ਦਿਨ ਲੋਕ ਆ ਆਗ ਤੇ ਆਸ ਪਾਸ ਇਕੱਠੇ ਹੋ ਕੇ ਗੀਤ ਗਾਉਂਦੇ ਨੇ ਭੰਗੜਾ ਪਾਉਂਦੇ ਨੇ ਅਤੇ ਰੇਉੜੀ, ਮੂੰਗਫਲੀ ਵੰਡਣ ਤੇ ਵੰਡੇ।
ਹੂੰ।
ਤੇ ਜੀ ਇਹ ਤਾਂ ਬਹੁਤ ਖੁਸ਼ੀ ਵਾਲਾ ਤਿਉਹਾਰ ਹੈ ਜੀ‌।
ਜੀ
ਤੁਹਾਡਾ ਮਨਪਸੰਦ ਤਿਉੱਹਾਰ ਤਾਂ ਵੈਸਾ ਕੀ ਬਤਾਇਆ ਜੀ
ਜੀ
ਅੱਛਾ ਮੈਨੂੰ ਪਤਾ ਕਿ ਦੀਵਾਲੀ ਬਹੁਤ ਪਸੰਦ ਦੀਵਾਲੀ
ਦੀਵਾਰ ਲਈ ਅੱਛੀ ਲੱਗਦੀ ਜੀ
ਤੈਨੂੰ ਵੀ ਦੀਵਾਲੀ ਅੱਛੀ ਲੱਗਦੀ ਵਧੀਆ ਜੀ ਵਧੀਆ ਦੋਨੋਂ ਦੀ ਦੀਵਾਲੀ ਅੱਛੀ ਲੱਗਦੀ ਸੀ
ਅ ਆਪਣੇ ਲੋਕ ਘਰ ਰਾਤ ਨੂੰ ਦੀਏ ਜਲਾਤੇ ਹੈ ਰੰਗ ਬਿਰੰਗੀ ਲਾਈਟੇਂ ਲਗਾਤੇ ਹੈ ਇੱਥੇ ਨਾਲ ਸਭ ਮਿੱਠਾਈ ਖਾਤੇ ਹੈ ਖਿਲਾਤੇ ਹੈ
ਹਮਾਰੇ ਤਾਂ ਪਟਾਖੇ ਚਲਾਉਦੇਂ ਜੀ ਵੱਡੇ ਵੱਡੇ ਨਿਗਮ ਚਲਾਂਦੇ ਜੀ
ਸਿਲ ਚਲਾਉਦੇ ਆਤੰਕਵਾਦ ਫੈਲਾਦੇ ਆਤੰਕੀ ਬੰਦੇ ਸਾਰੇ
ਰ ਤੋਂ
ਗਲਤ ਹੀ ਕਹਿੰਦੀ ਜੀ ਗਲਤ
ਅ ਖ ਇੱਥੇ ਖੁਸ਼ਦ ਆਉਂਦੀ ਹੈ ਇੱਥੇ ਤੋਂ ਪ੍ਰਦੂਸ਼ਣ ਵੀ ਬਹੁਤ ਫੇਲਤਾ ਹੈ ਨਾ
ਇੰਦਰਜੀਤ
ਇੱਥੇ ਫੇਫੜੋ ਮੈਂ ਜਾਤਾ ਹੈ ਆਪਣੇ ਨੁਕਸਾਨ ਦੇਤਾ ਹੈ
ਦੇਖਾ ਜੀ ਮੈਂ ਸਹਿਮਤ ਨਜਾ‌‌ਇਜ਼ ਬਾਤ ਸੀ ਦੇਖੋ ਜੀ ਲੋਕ ਕਰਨਗੇ ਹਮਾਰੇ ਅੰਦਰ
ਹਮ
ਲੋਕ ਸੂਤੀ ਬੰਬ ਚਲਾਉਂਦੇ ਅਨਾਰ ਬੰਬ ਚਲਾਉਂਦੇ ਲੋਕ ਤਾਂ ਮਜ਼ਾ ਆ ਜਾ ਸੀ
ਗਲਤ ਹੈ ਤਿਉਹਾਰ ਜਾਣਾ ਚਾਹੀਏ ਲੋਕ ਗੁਰੂਦੁਆਰੇ ਜਾਂਦੇ ਹੈ ਅਰਦਾਸ ਕਰਦੇ ਹੈ ਆਪਣੀ ਮਾਂਗ ਪੂਰੀ ਕਰਦੇ ਹੈ ਇੱਥੇ ਜਾਣਾ ਚਾਹੀਏ ਨਾ
ਸੁਣਾ ਜੇ ਵੀਰ ਕੀ ਅਰਦਾਸ ਵੀਰ
ਹਾਂ ਬਿਲਕੁਲ ਇਹਨੂੰ
ਦੇਖਾ ਸੀ ਜੀ ਜੀ ਦੇਖਾ ਜੀ ਦੇਖਾ ਜੀ ਉਹ ਦੇਖਾ
ਬਹੁ ਚੰਗਾ ਬਹੁਤ ਚੰਗਾ ਤਾ ਮੈਨੂੰ ਬਹੁਤ ਚੰਗਾ ਲੱਗਾ
ਹਾਂਜੀ ਵਧੀਆ ਵਧੀਆ ਐਕਟਰ ਵਧਿਆ ਹੁੰਦੇ ਵੀਰਾ ਅੱਛੀ ਲੱਗ ਜਾਂਦੀ
ਵੀਰ ਅੱਛੀ ਲੱਗਦੀ ਤੀ ਵੀਰ ਅੱਛਾ ਨਹੀਂ ਲਗਦਾ ਤਾਂ ਇੱਥੇ
ਵੀਰਾ ਵੀਰਾ ਥੋੜਾ ਬੜੀਆ ਲੱਗ ਜਾਂਦਾ ਜ ਵੀਰਾ ਵੀ ਬੜੀਆ ਲੱਗ
ਇੱਥਾ ਵੀ ਕਿਤਨਾ ਸੋਹਣਾ ਥਾ ਇਤਨਾ ਅੱਛਾ ਥਾ
ਉਹ ਵੀਰਾ ਵੀ ਸੋਡਰੀ
ਵੀ ਤਾਂ ਧੋਥੀ ਸਣ ਡ
ਜੀ ਜੀ ਜੀ ਜੀਦਰ ਔਰ ਤੈਨੂੰ ਪਤਾ ਉਹ ਕਿ ਤਿਉਹਾਰ ਪਸੰਦ ਹੈ ਇਸਕੇ ਇਲਾਵਾ
ਇੱਥੇ ਬਤਾਓ ਆਪ
ਪੁੱਛੋ ਜੀ
ਹੋਰ ਕਿਆ ਚੱਲ ਰਿਹਾ
ਦੇਖੋ ਜੀ ਕਿਆ ਬੋਲਦੇ ਸੀ ਦੀਵਾਲੀ ਮੈਂ ਕਿਵੇਂ ਮਨਾਈ ਜਾਂਦੀ ਹੈ ਦੀਵਾਲੀ ਵਾਲੇ ਦਿਨ ਲੋਗ ਆਪਣੇ ਘਰਾਂ ਤੂੰ ਦੀਆ ਵਗੈਰਾ ਜਲਾਦੀ ਹੋਰ ਬੱਚੇ ਨਵੇਂ ਕੱਪੜੇ ਪੈਂਦੇ ਅਤੇ ਬਹੁਤ ਖੁਸ਼ ਹੁੰਦੇ ਨੇ
ਹੂੰ
ਤੈਨੂੰ ਪਤਾ ਸੀ ਪਰ ਸਾਨੂੰ ਬਠਾ ਕੇ ਗਰ ਚਲਾਦੇ ਜਾਦੇ ਨਾ ਹੋਵੇ
ਜਬ ਸਾਰੇ ਤਿਉਹਾਰ ਪਿਆਰੇ ਸੇ ਖ਼ੁਸ਼ੀ ਨਾਲ ਹੁੰਦੇ ਹੈ
ਜੀ ਜੀ ਜੀ ਦੇਖੋ ਪਰਿਆਵਰਨ ਦੀ ਰੱਖਿਆ ਕਰਨਾ ਸਾਡਾ ਫਰਜ਼ ਹੈ
ਬਿਲਕੁਲ
ਲੇਕਿਨ ਆਪਣ ਪਟਾਕੇ ਚਲਾਂਦੇ ਨੇ ਦੇਖੋ ਆਪਾਂ ਤੋਂ ਨੀ ਚਲਾਉਂਦੇ ਬਟ ਲੋਕ ਚਲਾਂਦੇ ਤੋਂ ਪ੍ਰਦੂਸ਼ਣ ਬਹੁਤ ਹੁੰਦਾ ਜੀ ਪਰਿਆਵਰਨ ਤੇ
ਇੱਥੇ ਤਿਉਹਾਰ ਤੋਂ ਸਭ ਨਾਲ ਚੰ ਗੇ ਐ
ਹਾਂ ਤਿਉਹਾਰ ਤੋਂ ਸਭ ਨਾਲ ਚੰਗੇ ਹੈ
ਈਦ ਹੋ ਹਾਂ ਈਦ ਹੋ ਦੀ ਵਾਲੀ ਕ੍ਰਿਸਮਸ ਹੋ ਇੱਥੇ ਸਭ ਮਨਾਤੇ ਮਗਰ ਸਾਰੇ ਚੰਗੇ ਚੰਗੇ
ਹੁੰਦੇ ਈਦ ਹੁੰਦਾ ਨਮਾਜ਼ ਪੜ੍ਹਨ ਦੀ ਨਮਾਜ਼ ਪੜ੍ਹਨ ਦੀ ਸਮਝ
ਹਾਂ ਸਵਾਹੀ ਹੈ ਬਹੁਤ ਬਹੁਤ ਬਹੁਤ ਚੰਗੇ
ਉਹ ਅੱਛਾ ਬਹੁਤ ਚੰਗੀ ਲੱਗ ਰਹੀ ਸੀ? ਕਭੀ ਖਿਲਾਓ ਹਮੇ ਚੰਗੇ ਲੱਗੇਦੀ।
ਹਮਾਰੇ ਪੜੋਸ ਮੈਂ ਹੈ ਉਹ ਹਮੇ ਹਰ ਬਾਰ? ਸਈਆਂ ਇੱਥੇ ਲਾ ਕੇ ਦਿੱਤੀ?
ਉਹ ਅੱਛਾ ਆਪ ਦਿੰਦੀ ਸੀ? ਆਪੇ ਪੁਹੰਚਤੇ ਥੇ ਬਣਾ ਕੇ।
ਇੱਥੇ ਨਹੀਂ ਆਤੀ ਨਾ ਬਣਾਉਣੀ?
ਉਹ ਬਣਾਉਣੀ ਨਹੀਂ ਆਉਂਦੀ ਬਣਾਉਣੀ ਨਹੀਂ ਆਉਂਦੀ ਸੀ ਸਿੱਖੋ ਜੀ ਯੂਟਿਊਬ ਹੈ ਜੀ ਘਰ ਪਰ?
ਅ ਅ ਨਹੀਂ ਇੱਥੇ ਤੋ। ਬੋਲਾ ਵੱਡੇ ਚੰਗਾ ਬੋਲਾ ਜੀ।
ਜੀ ਜੀ ਜੀ ਮੈਂ ਚੰਗਾ ਹੀ ਬੋਲਦਾ ਮੈਂ ਬਚਪਨ ਸੇ ਚੰਗਾ ਬੋਲਦਾ।
ਅੱਛੀ ਬਾਤ ਹੈ ਜੀ ਆਪਕੀ।
ਤੇ ਚੰਗਾ ਬੋਲਣ ਦੀ।
ਸਹੀ ਨਾਲ।
ਮੈਂ ਮੈਂ ਤਾਂ ਸੱਚ ਬੋਲਣ ਦੀ ਚੰਗਾ ਬੋਲਣ ਦੀ ਮਤਲਬ ਲੋਕ ਪਸੰਦ ਆ ਜਾਂਦੀ ਹੈ?
ਹੂੰ।
ਜੀ ਜੀ ਜੀ ਉੱਥੇ ਫੇਰ ਸਾਨੂੰ ਮਿਲ ਜੁਲਣ ਦਾ ਰਹਿਣ ਦਾ ਸਿਖਾਉਂਦਾ ਜੀ ਸਾਨੂੰ? ਕੋਈਸਾ ਵੀ ਤਿਉਹਾਰ ਹੁੰਦਾ ਸੀ? ਸਭ ਮਿਲ ਜੁੱਲ ਕੇ ਰਹਿਉਂ?
ਇੱਥੇ ਚੰਗਾ ਬੋਲੋ ਜੀ ਆਪ ਨੂੰ?
ਜੀ ਜੀ ਜੀ ਦੇਖੋ ਜੀ ਭਾਈਚਾਰਾ ਤੇ ਇੱਕਤਾ ਦਾ ਸੰਦੇਸ਼ ਦਿੰਦੇ ਜੀ ਸਾਰੇ ਤਿਉਹਾਰ? ਦੀਵਾਲੀ ਲੈਦੋ ਵਾਹਿਗੁਰੂ ਉਹ ਲੈਦੋ ਜੀ ਆਪਣੀ ਈਦ ਲੈ ਲੋ ਜੀ?
ਇੱਥੇ ਮੇਰੇ ਤਿਉਹਾਰ ਤੇ ਮਿਠਾਈਆਂ ਕੇ? ਖਾਸ ਵਿਅੰਜਨ ਬਿਨਾਂ ਤਿਉਹਾਰਾ ਅਧੂਰੇ ਰਹਿੰਦੇ ਹੈ?
ਜੀ ਜੀ ਜੀ ਦੇਖੋ ਮਿਠਾਈ ਵਿਠਾਈ ਤੋਂ ਬਣਦੀ ਰਹਿੰਦੀ ਜੀ? ਉਹ ਵੜੀਆ ਲੱਗਦੀ ਜੀ? ਟੈਵੀ ਟੈਕਸ ਖੀਰ ਬਹੁਤ ਬੜੀਆ ਲੱਗ ਜੇ? ਗੁਲਾਬ ਜਾਮੁਨ ਬੜੀਆ ਲੱਗਦੀ ਸੀ? ਹੂੰ।
ਸਾਨੂੰ ਤਿਉਹਾਰ ਖੁਸ਼ੀ ਨਾਲ ਲਗਏ ਸੀ ਤੁਹਾਨੂੰ?
ਜੀ ਜੀ ਮੈਨੂੰ ਦੇਖੋ ਜੀ ਤਿਉਹਾਰ ਦੇ ਨਾਲ ਖਾਣੇ ਪੀਣੇ ਜਾਂਦਾ ਸੀ ਮੈਨੂੰ ਕੋਈ ਮਤਲਬ ਨੀ ਮੈਨੂੰ? ਕੋਈ ਮਤਲਬ ਨੀਂਦਾ, ਕੋਈ ਦੀਵੇ ਜਲਾਉਂਦਾ, ਕੋਈ ਪਟਾਕੇ ਚਲਾਉਂਦਾ ਆਹ ਮੈਂ ਖਾ ਪੀ ਕੇ ਬੜੀਆ। ਚੰਗਾ ਫਿਰ ਉਣਕਾ ਦੇਖ ਲੈਂਦਾ ਜੀ ਬਈ ਚਲਾ ਦੇਖ ਲੇ ਥੋੜਾ ਸ।
ਅੱ। ਅੱਛਾ ਜੀ ਵੜੀਆ ਚੰਗਾ। ਗੁੱਟ ਲਾ ਤੂੰ।
ਵੈਸੇ ਤਾਂ ਹਮ ਲੋਹੜੀ ਮਨਾਦੇ ਜੀ?
ਅੱਛਾ
ਲੋਹੜੀ ਮਨਾਉਦੇ ਆਗ ਵਿੱਚ ਖੜੇ ਹੁੰਦੇ ਅਰਦਾਸ ਕਰਦੇ ਬੜੀਆ ਉਸੇ ਗੁੜ ਡਾਲਦੇ
ਰੇਓੜੀ ਮੋਫਲੀ ਲੀ ਤਿਲ ਗੁੜ
ਖ ਲੈ ਮੈਂ ਤੇ ਖਾ ਵੀ ਲੈਂਦੀ ਉ ਬਹੁਤ ਬਧੀਆ ਲੱਗ ਮੈਂ ਮੈ ਦੋ ਡਾਲਦੇ ਦੋ ਖਾ ਲੱਗਾ
ਅੱਛਾ
ਮੈਨੂੰ ਕੀ ਅੱਛਾ ਲੱਗ ਜਾਂਦੇ ਸੀ
ਪੂਰਾ ਮਾਹੌਲ ਖੁਸ਼ੀ ਨਾਲਰ ਜਾਂਦਾ ਹੈ
ਸਭ ਸਭ ਡਾਲਦਾ ਜੀ ਮੈਂ ਨਹੀਂ ਡਾਲਦਾ ਜੀ ਮੈਂ ਇੱਕ ਦੋ ਡਾਲ ਕੇੂੰ ਜਲੰਦੇ ਕਿਆ ਫਾਇਦਾ
ਬੇਸਾਖੀ ਵੀ ਪੰਜਾਬ ਬਹੁਤ ਖ਼ਾਸ ਬਹੁ ਤਿਉਹਾਰ ਹੈ
ਉਹਰ਼ ਅੱਛਾ ਜੀ ਯਾਰ ਜਬ ਵੀ ਲਗਦਾ ਵੈਸੇ ਸਹੀਕੇ ਮੰਨਦਾ ਨਾ ਥੋੜਾ ਬਤਾਓ ਬਸਾਕੀ ਵਗੈਰਾ ਜੈਸੇ ਬਣਵਾ ਦਿ ਹੋ
ਬਹੁਤ ਅੱਛੇ ਸ ਮਨਾਤੇ ਹੈ ਕਿ
ਕਿਸੇ ਮਨਾਉਦੇ ਹੋ ਫਿਰ ਵੀ ਕ ਹੁੰਦਾ ਹੋ ਮੈਂ
ਕਿਸਾਨ ਕਿਸਾਨ ਇਸ ਦਿਨ ਬਹੁਤ ਖ਼ੁਸ਼ ਰਹਿੰਦਾ ਹੈ ਬੈਸਾਖੀ ਵਾਲੇ ਦਿਨ
ਕੁਛ ਰਹਿੰਦਾ ਜੀ
ਹਮ ਕਿਉਂਕਿ ਉਹ ਫਸਲ ਤਿਆਰ ਹੋ ਜਾਣ ਵਧੀਆ ਤੇ ਲੋਕ ਗੁਰਦੁਆਰੇ ਜਾ ਕੇ ਉਸ ਅਰਦਾਸ ਵੀ ਕਰਦੇ ਆ
ਉਹ ਅੱਛਾ ਜੀ ਤ ਵਧਆ ਕੰਮ ਹੈ ਜੀ
ਇੱਥੇ ਜ ਕਿਸਾਨ ਕੀ ਫਸਲ ਅੱਛੀ ਹੋ ਜਾਏਗੀ ਇੱਥੇ ਫਿਰ ਉਸਕ ਖੁਸ਼ੀ ਤਾਂ ਹੁੰਦੀ ਹੁੰਦੀ ਹੈ
ਵਚਿ ਇਹ ਤਾਂ ਬਧੇ ਬਾਤ ਪਤਾਈ ਸਹੀ ਜੀ ਸਹੀ ਜੀ ਵ ਉਹਨਾ ਵੀ ਚਾਹੀਦਾ ਜੀ ਦੇਖੋ ਚੰਗਾ ਨਾ ਵੀ ਚਾਹੀਦਾ ਸਭ ਕੁਛ ਚੰਗਾ ਰਹਿੰਦਾ
ਹਮ ਤੇ ਹਰ ਸਾਨੂੰ ਆਪਣੀ ਸੰਸਕ੍ਰਿਤੀ ਨਾਲ ਜੋੜੇ ਜਾਂਦੇ
ਬਿਲਕੁਲ ਬਿਲਕੁਲ ਦੇਖੋ ਜੀ ਅੱਜ ਦੀ ਗੱਲ ਬਾਤ ਬਹੁਤ ਵਧੀਆ ਰਹੀ ਮੈਨੂੰ ਵੀ ਬਹੁਤ ਖੁਸ਼ੀ ਹੋਈ ਚਲੋ ਫਿਰ-ਫੇਰ ਮਿਲਾਂਗੇ ਇੱਕ ਨਾ ਇੱਕ ਦਿਨ ਫਿਰ ਮਿਲਾਂਗੇ।
ਜੀ, ਬਿਲਕੁਲ,
ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ,